ਹੈਲੋ। ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੋ ਤੁਸੀਂ?
ਹਾਂਜੀ, ਤੁਸੀਂ ਸੁਣਾਓ।
ਵਧੀਆ ਹੋਰ ਕੀ ਕਰ ਰਹੇ ਸੀ। ਘਰ ਪਰਿਵਾਰ ਸਭ ਵਧੀਆ।
ਹਾਂਜੀ, ਠੀਕ ਆ ਸਭ। ਹੋਰ ਬਸ ਬੱਚਿਆਂ ਨੂੰ ਰੋਟੀ ਖਵਾਈ ਏ। ਹੁਣ ਉਹਨਾਂ ਨੇ ਟੀ ਵੀ ਲਾਇਆ ਦਾ। ਦੇਖਦੇ ਪਏ ਆ। ਲਾਈਟ ਬੜਾ ਤੰਗ ਕਰਦੇ ਪਈ ਐ।
ਅੱਛਾ, ਗਰਮੀ ਦੇ ਵਿੱਚ ਨਾ ਵੈਸੇ ਲਾਈਟ ਬਿੱਲ ਬੜੇ ਜ਼ਿਆਦਾ
ਹਾਂ, ਹੋਰ ਅੱਜ ਅੱਜ ਨਾ ਜ਼ਿਆਦਾ ਕਰਦੀ ਪਈ ਐ। ਬੜੀ ਵਾਰੀ ਗਈ ਆ ਅੱਜ ਹੋਰ ਤੁਹਾਡੇ ਉੱਧਰ ਠੀਕ ਏ। ਲੈਟ ਲੂਟ ਦਾ ਹਿਸਾਬ।
ਹਲੇੇ ਤੱਕ ਤਾਂ ਰੱਬ ਦੀ ਮਿਹਰਬਾਨੀ ਏ।
ਅੱਛਾ, ਅੱਛਾ। ਏਧਰ ਅੱਜ ਕਰਦੀ ਪਈ ਬਹੁਤ ਤੰਗ।
ਅੱ ਛਾ ਹਾਲੇ ਤੱਕ ਤੇ ਆਪ ਦੀ ਮਿਹਰਬਾਨੀ ਏ। ਵਧੀਆ ਚੱਲੀ ਜਾਂਦੀ ਲਾਈਟ ਵਗੈਰਾ। ਬਸ ਗਰਮੀ ਜ਼ਿਆਦਾ ਨਾ ਗਰਮੀ ਦੇ ਵਿੱਚ ਹੁੰਦਾ ਐ ਵੀ ਲਾਈਟ ਬਿਲਕੁਲ ਨਾ ਨਾ ਜਾਵੇ। ਇੱਕ ਰੋਟੀ ਦੇ ਟੈਮ ਤਾਂ ਬਿਲਕੁਲ ਨਾ ਜਾਵੇ।
ਬਸ ਓਹੀ ਨਾ ਇਹਨਾਂ ਗਰਮੀ ਗਰਮੀ ਨੂੰ ਵੀ ਆਪਣਾ ਰੰਗ ਵਖਾਨੇ। ਕੀ ਕਰੀਏ?
ਹਾਂਜੀ, ਹਾਂਜੀ। ਬਸ ਹੁੰਦਾ ਨਾ ਗਰਮੀ। ਲਾਈਟ ਗਰਮੀ ਚੱਲ ਲਾਈਟ ਉਂਝ ਸਰ ਜਾਏਗੀ ਆਪਾਂ ਨੂੰ ਥੋੜਾ ਟਾਈਮ ਲਈ ਸਰ ਜਾਏਗਾ। ਬਸ ਜਦੋਂ ਰੋਟੀ ਖਾਣੀ ਹੁੰਦੀ ਨਾ ਉਦੋਂ ਤਸੱਲੀ ਨਾਲ ਏ ਸੀ ਚ ਟੀ ਵੀ ਚਲਾ ਕੇ ਫਿਰ ਖਾਣ ਦਾ ਮਜ਼ਾ ਆਂਦਾ ਹੈਗਾ। ਉਸ ਤੋਂ ਇਲਾਵਾ ਕੋਈ ਮਜ਼ਾ ਕੌਣ ਜੀ ਹੋਰ ਕੀ ਬਣਾ ਲਹੇ ਤੁਸੀਂ ਅੱਜ?
ਬਸ ਅਸੀਂ ਅੱਜ ਬਣਾਇਆ ਮਤਲਬ ਕਿ ਚਾਵਲ ਸਬਜ਼ੀਆਂ ਵਾਲੇ ਰਾਈਸ।
ਅੱਛਾ, ਅੱਛਾ।
ਹਾਂ, ਤੇ ਹੋਰ ਆਪਣਾ ਬੱਚਿਆਂ ਨੇ ਮਸੀ ਰੋਟੀ ਰੋਟੀ ਬਣਾਈ ਸੀ ਆਲੂ ਵਾਲੀ।
ਅੱਛਾ।
ਆਹੋ ਉਹ ਖਾਂਦੇ ਨੇ ਨਾ ਮਿਰਚਾਂ ਮੁਰਚ ਚਮਲ ਚਾਵਲ
ਜੀ ਜੀ ਜੀ ਬੱਚੇ ਅੱਜ ਕੱਲ ਮਿਰਚਾਂ ਬੜੀ ਘੱਟ
ਬਸ ਚਾਵਲ ਨਾ ਮਤਲਬ ਕਿ ਇਹਨੂੰ ਸਾਡੇ ਜ਼ਿਆਦਾ ਬਣਾ ਲਿਆ ਨਾ ਉਹ ਇੱਕ ਡੂੰਘਾ ਏਡਾ ਭਰਿਆ ਦਾ ਪਿਆ ਦਾ ਸਿ ਫਿਰ ਸਬਜ਼ੀਆਂ ਕੱਟੀਆਂ ਤੇ ਫਰਾਈ ਰਾਈਸ ਬਣਾ ਲਏ ਸਾਹਿਵਾਂ ਚਟਨੀ ਉਹ ਮਸਾਲਾ ਪਾ ਕੇ
ਅੱਛਾ ਅੱਛਾ ਸਵੈ ਸੁਣ ਵਾਲ
ਨਾ ਹੁਣ ਇੱਕ ਅਸੀਂ ਰੋਟੀ ਲੈ ਲਾਂਗੇ
ਹਾਂ ਨਹੀਂ ਸਹੀ ਹੈ
ਮੈਂ ਆਪਣੇ ਲਈ ਘਿਆ, ਤੋਰੀ ਬਣਾਈ ਹੈ ਉਹ ਕਿੰਨੇ ਦਿਨ ਹੋ ਗਏ ਥੋੜੀ ਜਿਹੀ ਪਾਈ ਦੀ ਸੀ, ਮੈਂ ਕਿਹਾ ਖਰਾਬ ਹੋ ਜਾਏ
ਸਹੀ ਹੈ ਤਿੰਨ ਤਿੰਨ ਚੀਜ਼ਾਂ
ਚਲੋ ਮੈਂ ਖਾ ਲੈਦੀ ਆ ਤੇ ਬਣਾਉਂਦੀ ਫਿਰ ਮੈਂ ਕਿਹਾ ਮੈਂ ਤੇ ਖਾ ਲਾ ਆਪਣੇ ਸਵਾਦ ਨਾ
ਸਹੀ ਹੈ ਵੈਸੇ ਨਾ ਗ਼ਰਮੀਆਂ ਹਲਕੇ ਹਲਕੇ ਚੀਜ਼ਾਂ ਵੀ ਖਾਣੀ ਚਾਹੀਦੀਆਂ ਨੇ ਵੈਸੇ ਅਸੀਂ ਮੈਨੂੰ ਤਾਂ ਪਤਾ ਈ ਕੌ ਨੀ ਮੈਂ ਤਾਂ ਰਸੋਈ ਚ ਨੀ ਗਈ ਮੇਰੀ ਮੰਮਾ ਬਣਾ ਕੇ, ਹਾਂਜੀ
ਤੁਸੀਂ ਆਰਾਮ ਨਾਲ ਖਾਓ ਬਹਿ ਕੇ
ਹਾਂਜੀ ਉਹ ਬਸ ਭੇ ਆਈ ਦੀਆਂ ਨਾ ਥੋੜਾ ਬਹੁਤ ਜਾਂਦਾ ਹੈ। ਮੰਮੀ ਜੋ ਬਣਾਉਣਗੇ ਖਾ ਲਾਗੇ ਹੁਣ ਬੈਠੇ ਬਿਠਾਏ ਰੋਟੀ ਮਿਲਦੀ ਪਈ ਹੈ। ਜੀ -ਜੀ- ਜੀ ਤੇ ਹੋਰ ਸੁਣਾਓ, ਬੱਚੇ ਕੀ ਕਰਦੇ ਪਏ ਨੇੇ ਬੈਠੇ ਹੋਏ ਨੇ ਟੀ ਵੀ ਲਗਾ ਕੇ
ਬੱਚੇ ਬਸ ਬੈਠੇ ਦੇ ਏ।
ਜੀ- ਜੀ- ਜੀ ਲਾਈਟ ਗਈ ਆ ਹੁਣ, ਲਾਈਟ ਵੀ ਅੱਜ ਕੱਲ ਨਾ ਇੰਨਾ ਤੰਗ ਕਰਦੀ ਹੈ ਨਾ। ਕਿਸੇ ਟਾਈਮ ਦਾ ਨਾ ਮ ਮੀਂਹ ਵਾਲਾ ਮੌਸਮ ਕੀ ਬਣਜੇ ਨਾਲ ਦੀ ਨਾਲ ਲੈਟ ਪਜਾ ਦਿੰਦੇ ਨੇ
ਹਾਂਜੀ। ਬੜਾ ਤੰਗ ਕਰਦੇ ਆ, ਹੁਣ ਵੀ ਬਸ ਦੋ- ਤਿੰਨ ਵਾਰੀ ਚਲੇ ਗਈ ਆ ਹੁਣ ਆਈ ਹੁ ਥੋੜੀ ਦੇਰ ਚੱਲਦੀ ਹੂੰਨੇ ਤਕ
ਗਰਮੀ ਛਡ ਤਾਂ ਇਨਵੇਰਟਰ ਵੀ ਕਈ ਵਾਰ ਜਵਾਬ ਦੇ ਜਾਂਦਾ ਹੈ ।ਬਸ ਉਹ ਹੁੰਦਾ ਗਰਮੀਆਂ ਚ ਇਨਞੇਟਰ ਨਾਲ ਜਵਾਬ ਦੇਵੇ ।ਹੋਰ ਕੁਛ ਮਰਜ਼ੀ ਹੋ ਜੇ ਘੱਟੇ- ਘੱਟ ਕੇ ਪੱਖੇ ਥੇ ਬੈਠ ਇਕੱਠੇ ਹੁੰਦੇਆ ਨਾ
ਬਹੁਤ ਹੈ। ਧੁੱਪ ਵੀੇ ਇਨੀ ਤੇ ਕਿਤੇ ਜਾਣ ਦਾ ਜੀਅ ਨੀ ਕਰਦਾ ਧੁੱਪ
ਜੀ- ਜੀ -ਜੀ ਬੜੇ ਧ ਸੁਨੇ ਬੜਾ ਇੰਨੀ ਤੇਜ਼ ਸੁਪ ਹੈ ਨਾ ਬਾਹਰ ਨਿਕਲਣ ਤੇ ਮਨ ਨੀ ਕਰਦਾ। ਕਈ ਵਾਰੀ ਹੁੰਦਾ ਨਾ ਵੀ ਚਲੋ ਥੋੜਾ -ਬਹੁਤਾ ਬਾਜ਼ਾਰ ਜਾਈਏ। ਸੱਤ ਵਜੇ ਤੋਂ ਪਹਿਲਾਂ ਤਾਂ ਤੁੁੱ ਨੀ ਜਾਂਦੀ। ਉਸ ਵਾਰ ਜਦੋਂ ਜਾਂਦੀ ਹੈ ਤੇ ਬਿਲਕੁਲ ਹਨੇਰਾ ਹੋ ਜਾਂ ਜਾਂਦਾ ਹੈ।
ਬਸ ਜਦੋਂ ਠੰਡਾ ਹੁੰਦਾ। ਕਹਿੰਦੇ ਚੱਲ ਜਾਂਦੇ ਆਾਂ ਮਾਰਕੀਟ ਵਗੈਰਾ ਕੁਛ ਖ਼ਰੀਦਣ ਤੇ ਉਹਦੇ ਨੂੰ ਟਾਈਮ ਰੋਟੀ ਦਾ ਹੋ ਜਾਂਦਾ। ਰਾਤ
ਸਹੀ ਗੱਲ ਹੈ। ਉਦੋਂ ਫਰ ਰੋਟੀ ਦਾ ਵੀ ਟਮ ਜਾਂਦਾ ਨਾਲ ਦੀ ਨਾਲ ਬਾਜ਼ਾਰ ਜ
ਹੋ ਤੁਸੀਂ ਵੀ ਅੱਜ ਕੱਲ ਕਰਦੇ। ਹਾਂਜੀ। ਕਰਨੀ ਤੁਸੀਂ ਗੱਲ
ਆ ਹਾਂਜੀ।
ਮੈਂ ਕਿਹਾ- ਤੁਸੀਂ ਕੀ ਪੁੱਛਣਾ ਕੁਛ?
ਜੀ- ਜੀ ਬਸ ਮੈਂ ਪੁੱਛਣ ਲੱਗੀ ਸੀ ।ਮੈਂ ਨਾ ਕੜੀ ਬਣਾ ਰਹੀ ਕੜੀ ਬਾਰੇ ਸੋਚਦੀ ਪਈ ਸੀ ।ਉਹ ਨਾ ਮੇਰੇ ਕੋਲ ਘੜੀ ਚੰਗੀ ਤਰ੍ਹਾਂ ਬੰਦ ਹੀਨੀ ਮੈਨੂੰ ਮੰਮੀ ਨੇ ਦੱਸਿਆ ਸੀਗਾ ਵੀ ਤੁਸੀਂ ਬੜੀ ਸਵਾਦ ਬਣਕੜੀ ਬਣਾਉਦੇ ਹੋ ਤ ਮ ਕਿਥੇ ਲੋਕਦੇ ਬਾਰੇ ਪੁੱਛ ਜਲਾਨੀ ਲੱਗੇ ਹੱਤ
ਹਾਂ ਬਸ ਅਸੀਂ ਤਾਂ ਜ਼ਿਆਦਾ ਮਤਲਬ ਕਿ ਸਾਡੇ ਉੱਧਰ ਦਹੀਂ ਨੀ ਮਿਲਦੀ ਨਾ ਅਸੀਂ ਦਹੀਂ ਦੀ ਬਣਾਉਦੇ ਹਾਂ ਜ਼ਿਆਦਾ
ਅੱਛਾ ਅੱਛਾ
ਹਾਂ ਜਦ ਅਸੀ ਉਹ ਮਿਲ ਲੈ ਕੋਈ ਲੈਦਾ ਤੇ ਲੱਸੀ ਦੀ ਬਣਾ ਲੈਂਦੇ ਨਈ ਤੇ ਦਈ, ਦਈ ਬਨਾਨੇ ਆ ਜਾਦਾ।
ਮੇਰੀ ਏਦਰ ਮੰਮੀ ਏਦਰ ਸਾਡੇ ਚਾਟੀ ਦੀ ਲ, ਨਾ ਕੜੀ, ਓਹ ਸਵਾਦ ਲਾਗਦੀ ਏ, ਹਾਂਜੀ, ਹਾਂਜੀ।
ਓ ਦੀ ਲੱਸੀ ਦੀ ਕੋਈ ਰੀਸ ਈ ਐਨੀ। ਚਾਟੀ
ਸਹੀ ਗੱਲ ਏ, ਓ ਤਾ ਪੀਨ ਦਾ ਵੀ ਬੜਾ ਮਜ਼ਾ ਆਂਦੈ, ਹਾਂਜੀ। ਤਾਂ ਕੜੀ ਬਨਾਨ ਦਾ ਮੌਕਾ ਨੀ ਲਾਗਦਾ ਪਏ, ਜੇੜੀ ਵੀ ਲੱਸੀ ਆਂਦੀ ਏ ਓ ਮੈਂ ਪੀ ਲੈਨੀ ਆ ਵੈਸੇ ਤਾ ਮੇਰੀ ਛੋਟੀ ਗੁੜੀਆ ਹੈਗੀ ਏ ਨਾ। ਓ ਵੀ ਬੜੀ ਸ਼ੌਕੀਨ ਹੈਗੀ ਏ ਲੱਸੀ ਪੀਨ ਦੀ।
ਅੱਛਾ ਫੇਰ, ਗਰਮੀ ਏ ਚਲੋ ਕੋਈ ਨੀ ਪੀਨ ਦਿਆ ਕਰੋ।
ਹਾਂਜੀ, ਹਾਂਜੀ ਬਾਸ ਓ ਹੁੰਦੈ ਨਾ ਥੋੜ੍ਹੀ ਠੰਡਕ ਮਿਲ ਜਾਂਦੀ ਯਾ ਦੇਖ, ਦੇਖ ਕੇ ਆਪ ਹੀ ਲੱਛੀ ਲ ਅੱਛੀ ਲੱਛੀ ਮੈਂ ਠੀਕ
ਕਿਸੇ ਕੋਲ ਹੈ ਈ ਨੀ, ਅਸੀ ਤਰਸ ਰਹੇ ਨੇ ਚਾਟੇ ਅਲੀ ਲੱਸੀ ਮਿਲੇ ਚਾਟੇ ਆਲੇ ਲੱਸੀ ਮਿਲੇ, ਹਾਂ ਫੇਰ ਏ ਬਾਸ ਦਈ-ਦੂਈ ਦੀ ਬਨਾ ਕੇ ਪੀ ਲੈਂਦੇ ਆ। ਕੱਚੀ ਲੱਸੀ ਬਨਾ ਲੀ, ਦਾਈ ਦੀ ਪੇਲੇ ਨਿੰਬੂ ਪਾਨੀ ਬਨਾ ਲੇਆ।
ਸਹੀ ਏ ਬਾਸ ਏਈ ਚੀਜ਼ ਮੇਲ ਹੋ ਜਾਂਦੀ ਏ ਨਾ ਫੇਰ।
ਹਾਂਜੀ।
ਵੱਡੇ ਸੈ਼ਰਾਂ ਵਿੱਚ ਏਈਓ ਹੋ ਜਾਂਦੈ, ਜੇ ਦੂਸਰੇ ਪਾਸ ਨਾ ਏ ਚੀਜਾ ਹੂੰ, ਜਲਦੀ-ਜਲਦੀ ਨਈ ਮਿਲਦੀਆਂ, ਹਲੇ ਪਿੰਡਾਂ ਵਗੈਰਾ ਚ ਮਿਲ ਜਾਂਦੀਆਂ ਨੇ ਵੀ ਨੇੜੇ ਜੀ, ਜੀ, ਜੀ ਤੇ
ਤੇ ਹੋਰ ਸੁਣਾਓ ਕੋਈ ਨਵੀ ਤਾਜ਼ੀ ਤੁਹਾਡੇ ਏਧਰ ਸਬ ਵਦੀਆ ਨੇ। ਤੁਡੇ ਪਿੱਛੇ ਫੋਨ ਵਜਦਾ ਪਿਆ
ਸਾਡੇ ਦਾ
ਅੱਛਾ ਅੱਛਾ ਅੱਛਾ ਸਹੀ ਹੈ ਤੇ ਸਿਆਜੋ ਬਣਾ ਇਹ ਨਾ ਫਈਡ ਰਈਸ ਤੇ ਨਾਲ ਫਿਰ ਦਹੀਂਮ ਇਹਦੇ ਨਾਲ ਨਾ ਕਈ ਲੋਕ ਦਾਂ ਹੀ ਬਣਾਉਂਦੇ ਨੇ ਸਲਾਦ ਪਾ
ਹਾਂ ਵ ਬਣਾਉਦੀ ਆ ਸਾਡੀ ਰਹੁਟੀ ਪਰ ਹੁਣ ਗਰਮੀਆਂ ਕਹਿੰਦੇ ਲੱਸੀ ਲੁੱਸੀ ਮਨ ਕਰਦਾ
ਅੱਛਾ ਵੈਸੇ ਵੀ ਦਹੀਂ ਵੈਸ ਸਹੀ ਹੁੰਦੀ ਹੈ ਦਹੀਂ ਵਿੱਚ ਸਭ ਕੁਛ
ਬਸ ਉਹ ਮੇਰਾ ਛੋਟਾ ਟਟੇ ਵਾਲਾ ਬੇਟਾ ਨਖਰੇ ਕਰਦਾ ਉਹਨੂੰ ਪੁੱਛ ਲਾਂਗੀ ਕਹੇ ਗ ਤੇ ਉਹਨੂੰ ਕੱਟ ਦਾਂਗੀ ਸਲਾਦ ਸਲੂਦ ਬਰੀ ਵਰੀ ਕੱਟ ਕੇ
ਅੱਛਾ ਅੱਛਾ ਨਹੀਂ ਸਹੀ ਹੈ
ਬੜੇ ਕਰਾਰੇ ਬਣਾ ਲਏ ਨਾ ਉਹ ਦਹੀਂ ਬਿਨਾ ਖਾ ਦੇ ਨ ਜਾਣਾ ਫਿਰ
ਸਹੀ ਹੈ ਇਹ ਵੈਸੇ ਵੀ ਜਿਹੜਾ ਸ ਫਰਾਡ ਰਸ ਮਸ ਹੁੰਦਾ ਨਾ ਇਹ ਬੜਾ ਜ਼ਿਆਦਾ ਤਿੱਖਾ ਹੁੰਦਾ ਹੈਕੇ ਨਾ ਅ ਇਹ ਬਿਲਕੁਲ ਥੋੜ੍ਹਾ ਪੈਂਦਾ ਹੈ
ਪਾਇਦੀ ਪਤਾ ਨਹੀਂ ਨਿਰੰਗ ਪਾਤਾ ਬੜਾ ਲਾਲ ਲ ਕਰਦੇ ਆ ਸਵਾਦ ਬਣਾਇਆ ਮਤਲਬ ਕਿ ਉਝ ਸਵਾਦ ਬੜੇ ਬਣੇ ਦਾ
ਨਹੀਂ ਨਹੀਂ ਇਹਦਾ ਕਲਰ ਹੀ ਏਦਾਂ ਹੀ ਹੁੰਦਾ ਹੈ ਗ ਫਡ ਰ ਦਾ ਹਾਂਜੀ ਇਹਦੇ ਵਿੱਚ ਹੀ ਥੋੜਾ ਬਹੁਤਾ ਕਲਰ ਪਾਇਆ ਹੁੰਦਾ ਮੈਂ ਵੀ ਬਿ ਮੈਂ ਵੀ ਇੱਧਰ ਬਣਾਉਂਦੀ ਹੁੰਦੀ ਸੀ ਥੋੜਾ ਬਦਾ ਸਪਾਈਸੀ ਲੱਗਦੇ ਸੀ ਪਰ ਹੁਣ ਇੰਨਨੀ ਸਪਾਈਸੀ ਬੱਚੇ ਨਾਲ ਨੀ ਖਾਧੇ ਜਾਂਦੇ ਨੇ ਆਪਣੇ ਕੋਲੋਂ ਖਾਧੇ ਜਾਂਦੇ ਨੇ
ਨਹੀਂ ਹਨੀ ਹਾਂ
ਮਸਾਲੇ ਠੀਕ ਨਹੀਂ ਹੁੰਦੇ ਨਾ ਜ਼ਿਆਦਾ ਤੇਜ਼ ਕਰਦੇ ਹੋਏ
ਹਾਂਜੀ ਹਾਂਜੀ ਮੈਨੂੰ ਨਾਨ ਬੜੀ ਜ਼ਿਆਦਾ ਜਲਦੀ ਬਣ ਜਾਂਦੀ ਮੈਂ ਬਰਦਾਸ਼ਤ ਕਰ ਪਾਉਦੀ ਹੁਣ ਮੈਂ ਰੋਜ਼ ਮੈਨੂੰ ਅਗਰ ਮੈਂ ਸਵੇਰੇ ਐਸੀਡਿਟੀ ਦੀ ਗੋਲੀ ਨਾ ਖਾਵਾਂ ਤੇ ਮੇਰੇ ਬੜੇ ਮੁਸ਼ਕਿਲ ਦਿਨ ਲੰਘਦਾ ਸਵੇਰੇ ਸਵੇਰੇ ਹੀ ਬੰਦ
ਹ ਤੁਸੀਂ ਪਤਾ ਨਾ ਹੁੰਦਾ ਸਾਰਾ ਸਵੇਰੇ ਖਾ ਲਿਆ ਕਰੋ
ਹਾਂਜੀ ਹੁਣ ਮੈਂ ਸਵੇਰੇ ਸ਼ੁਰੂ ਕੀਤੀ ਹੋਈ ਚਲੋ ਹੁਣ ਸਵੇਰ ਸਵੇਰੇ ਐਸੀਡਿਟੀ ਵਾਲੀ ਗੋਲੀ ਖਾ ਲਿਆ ਕਰਾਂਗੀ ਤਾਂ ਵਧੀਆ ਨਾ ਲਓ
ਹਮ
ਸੋਰੀ
ਬਸ ਕੜੀ ਤੁਸੀ ਐਸਰਾ ਬਣਾਂ ਆ ਨੋਰਮਲ ਜਿਵੇਂ ਲੰਮੇ ਲੰਮੇ ਪਿਆਜ ਕੀਤੇ ਮੇਥਰੇ ਪਾਏ ਲੱਸੀ ਦਹੀਂ ਦੇ ਵਿੱਚ ਵੇਸਣ ਘੋਲ ਕੇ ਤੇ ਬਸ ਤੜਕਾ ਲਾ ਤਾ ਹਲਦੀ ਹੁਲਦੀ ਮਤਲਬ ਕਿ ਜਦੋਂ ਘੋਲਨ ਆ ਨਾ ਉੋਂ ਪਾ ਦਿੰਦੇ ਆ ਅਸੀ
ਅੱਛਾ
ਹਲਦੀ ਲੂਣ ਮਿਰਚ ਬਸ ਫੇਿਰ ਪਿਆਜ ਦੇ ਮਿਥਰੇ ਦਾ ਤੜਕਾ ਭੁਨ ਕੇ ਉਹਦੇ ਵਿੱਚ ਪਾ ਦਦੇਾਂ ਰਿੱਜ ਜਾਂਣਦੀ ਕਈ ਤੜਕਾ ਅੱਧ ਚ ਲਾ ਲੈਂਦੇ ਆ ਕਈ ਸ਼ੁਰੂ ਤੋਂ ਲਾ ਲੈਣੇ ਟਾਈਮ ਹੋਏ ਤੇ ਪਹਿਲੇ ਲਾ ਲੈਣੇ ਆ ਨਾ ਟਾਈਮ ਹੋਏ ਤਾਂ ਅਸੀ ਰੱਖਦੇ ਰੱਖ ਆਖਦੇ ਨੇ ਰਜਨੀ
ਅੱਛਾ ਅੱਛਾ ਅੱਛਾ ਅੱਛਾ, ਤੇ ਇਹ ਆਪਾਂ ਤੜਕਾ ਤੜਕਾ ਲਗਾ ਕੇ ਰੱਖਾਂਗੇ ਕੋਈ ਕਦੇ ਫਟੇਗੀ ਨੀ ਨਾ
ਹਮ, ਨਹੀਂ ਤੜਕਾ ਲਾ ਕੇ ਵੈਸੇ ਕਈ ਰੱਖਦੇ ਪਰ ਅਸੀਂ ਨ ਮੈਂ ਨੀ ਜ਼ਿਆਦਾ ਰੱਖਦੇ ਤੜਕਾ ਕਿਉਂਕਿ ਫਿਰ ਜਦੋਂ ਉਬਲਦੀ ਨਾ ਸਾਰਾ ਥਿੰਦਾ ਬਾਹਰ ਆ ਜਾਂਦਾ
ਹਾਂਜੀ ਹਾਂਜੀ
ਇਸ ਕਰਕੇ ਅਸੀਂ ਸਿੰ ਪਹਿਲੇ ਰੱਖਦੇ ਆਾਂ ਫੇਿਰ ਅੱਧ ਵਿੱਚ ਜਦੋਂ ਰਿੱਝ ਜਾਂਦੀ ਨਾ ਕੋਈ ਚੰਗੇ ਅੱਧਾ ਘੰਟਾ ਹੋ ਗਿਆ ਫੇਿਰ ਅਸੀਂ ਵੀ ਤੜਕਾ ਪਾ ਦਿੰਦੇ ਹਾਂ ਵਿੱਚ ਫਿਰ ਜਦੋਂ ਪਕ ਹੋਰ ਸ਼ੁਰੂ ਹੋ ਜਾਂਦੇ ਆ ਪੱਕਨੀ ਜ਼ਿਆਦਾ ਟੇਸਟ ਕਰਕੇ ਦੇਖ ਲੈਂਦੇ ਹਾਂ ਉਦੋਂ ਬਸ ਗਾੜੀਓਨੀ ਸ਼ੁਰੂ ਹੋ ਜਾ ਪਕੌੜੇ ਸ਼ੁਰੂ ਕਰ ਦਿੰਦੇੇ ਬਣਾਉਣੇ ਫਿਰ ਪਕੌੜੇ ਪਾ ਦਿੰਦੇ ਹਾਂ
ਸਹੀ ਹੈ ਕੜੀ ਪਕੌੜੇ ਹਾਂਜੀ ਹਾਂਜੀ ਮੈਂ ਵੀ ਉਹੀ ਬੋਲਣ ਲੱਗੀ ਸੀ ਪਕੌੜੇ ਤੋਂ ਬਿਨਾਂ ਕੜੀ ਅਧੂਰੀ ਲੱਗਦੀ ਹੈ ਜੀ ਜੀ ਜੀ ਬਸ ਕੜੀ ਲਓ ਤੁਸੀਂ ਸਿੰਪਲ ਕਰਰਾ ਦੇ ਨਾ ਇਧਰ ਜਿਵੇਂ ਲੱਸੀ ਵਿੱਚ ਬੇਸਣ ਅਤੇ ਹਲਦੀ ਪਾ ਕੇ ਨਮਕ ਅਜਵੈਨ ਵੀ ਪਾਣੀ ਠੀਕ ਹੈ ਪਾ ਕੇ ਰੱਖ
ਉਹ ਫਲੇਵਰ ਆ ਜਾਂ
ਠੀਕ ਹੈ ਠੀਕ ਹੈ ਬਸ ਬਾਅਦ ਚੋਂ ਮੇਥਰੇ ਤੇ ਪਿਆਜ਼ ਦਾ ਤੜਕਾ ਲਗਾ ਦਿੰਦੇ ਹ ਹਨਾ
ਹਾਂ ਹਾਂ ਥੋਮ ਅਦਰਕ ਪਾਓ ਪੀਸ ਕੇ ਕੁੱਟ ਕੇ ਹਰੀ ਮਿਰਚ ਪਾ ਲੋੋ ਪੀਸ ਕੇ
ਠੀਕ ਹੈ ਠੀਕ ਹੈ ਨਹੀਂ ਚਲੋ ਮੈਂ ਵੀ ਇਹ ਹੁਣ ਕੜੀ ਬਣਾਵਾਂਗੀ ਤੇ ਦੱਸਾਂਗੀ ਤੁਹਾਨੂੰ ਕਿਵੇਂ ਬਣੀ ਪਕੌੜੇ ਵੀ ਨਾਲ ਨਾਲ ਬਣਾ ਬਣੂ ਕੇ ਫ ਮੈਂ ਭੇਜਾਂਗੀ ਵੀ ਜਦਾ ਸਾਰੀ ਬਣਾਵਾਂਗੇ ਉਦ ਫਿਰ ਤੁਹਾਨੂੰ ਭੇਜਾਂਗੀ
ਅਛਾ ਚਲੋ ਠੀਕ ਹੈ
ਜੀ ਜੀ ਠੀਕ ਹੈ ਜੀ ਥਕ
ਹਾਂਜੀ ਸਤਿ੍ਰੀ ਸਤਿ ਸ਼੍ਰੀ